ਹੂੰ।
ਸਤਿ ਸ੍ਰੀ ਅਕਾਲ ਜੀ ਠੀਕ ਓ।
ਹਾਂ ਮੈਂ ਠੀਕ ਹਾਂ ਤੁਸੀਂ ਠੀਕ ਓ।
ਹਾਂਜੀ ਵਧੀਆ ਹੋਰ ਸਭ ਠੀਕ ਨੇ।
ਹਾਂਜੀ ਘਰ ਸਭ ਵਧੀਆ ਨੇ ਤੁਸੀਂ ਦੱਸੋ ਉੱਧਰ ਘਰ ਪਰਿਵਾਰ ਸਭ ਠੀਕ ਨੇ।
ਹਾਂਜੀ ਸਭ ਵਧੀਆ।
ਅੱਛਾ ਹੋਰ ਹੋਰ ਬੱਚੇ ਨਾ ਖੇਡਾਂ ਕੁਦਾਂ ਕਰਦੇ ਪਏ ਸੀ। ਤੇ ਮੈਂ ਬੱਚਿਆਂ ਨੂੰ ਕਹਿ ਰਹੀ ਸੀ ਮੈਂ ਕਿਹਾ ਤੁਸੀਂ ਤੇ ਫੋਨਾਂ 'ਚ ਵੜੇ ਰਹਿੰਦੇ ਓ। ਘਰੇ ਹੀ ਬੈਠੇ ਰਹਿੰਦੇ ਹੋ ਮੈਂ ਕਿਹਾ ਜਦੋਂ ਅਸੀਂ ਛੋਟੇ ਹੁੰਦੇ ਸੀ। ਤੇ ਬਹੁਤ ਜ਼ਿਆਦਾ ਆਊਟਡੋਰ ਗੇਮਸ ਹੁੰਦੇ ਸੀ। ਤੁਹਾਡੇ ਹਿਸਾਬ ਨਾਲ ਕਿਹੜੇ ਗੇਮ ਸਹੀ ਰਹਿੰਦੇ ਨੇ ਜਿਹੜੇ ਬੱਚੇ ਅੱਜ ਕੱਲ੍ਹ ਖੇਡਦੇ ਨੇ ਆਊਟ ਇਨਡੋਰਸ
ਜੀ। ਸਾਡਾ ਟਾਈਮ ਸੀ ਜਦੋਂ ਦੇਖ ਆਊਟਡੋਰ ਟੈਸਟ ਸੀ ਕਿਉਂਕਿ ਉਦੋਂ ਫੋਨ ਵੀ ਨਹੀਂ ਸੀ ਔਰ ਦੇਖੋ ਇਟ ਵੀ ਕਾਫੀ ਅੱਛਾ ਸੀ ਉਦੋਂ ਤੇ ਹਨਾ ਮਤਲਬ
ਹਾਂਜੀ- ਹਾਂਜੀ।
ਟਾਈਮ ਹੀ ਨੀ ਹੈ, ਬੱਚਿਆਂ ਨੂੰ ਬਾਹਰ ਕੱਢਣ ਦਾ ਹਨਾ। ਤੇ ਦੇਖ ਦੇਖੋ ਅੱਜ ਕੱਲ ਦੇ ਟਮ ਜੀ, ਵੀ ਬੱਚੇ ਮਤਲਬ ਇੰਡੋਰ ਗੇਮ ਹੀ ਖੇਲਣ, ਫੋਨ ਈਚ ਚ ਦੇਖੋ ਫੋਨ ਈਚ ਵੀ ਕਾਫ਼ੀ ਗੇਮ ਹੁੰਦੇ ਨੇ। ਲੂਡੋ ਵਗੈਰਾ।
ਹੂੰ, ਹੂੰ, ਹੂੰ।
ਜੀ। ਹਾਂਜੀ। ਔਰ ਫੋਨ ਚ ਦੇਖੋ ਕਾਫੀ ਸਾਰੇ ਯੂਨੀਿਕ ਗੇਮ ਆਉਂਦੇ ਜੇ। ਉਹਦੇ ਨਾਲ ਹਾਂਜੀ। ਮੈਮੋਰੀ ਸ਼ਾਰਪ ਹੁੰਦੀ ਹੈ, ਕਾਫ਼ੀ ਜ਼ਿਆਦਾ ਤੇ ਮੈਂ ਤੇ ਦੇਖੋ ਆਪਣੇ ਬੱਚਿਆਂ ਲਈ ਇੰਡੋਰ ਹੀ, ਪ੍ਰ ਪ੍ਰੈਫਰ ਕਰਦੀ ਹਾਂ ਫੋਨ ਚ ਨਾ।
ਅੱਛਾ ਫੋਨ ਚ, ਦੇਖੋ ਮੈਂ ਤੇ ਇੰਡੋਰ ਗੇਮਸ ਘੱਟ ਮਤਲਬ ਸੋਚਣੀ ਹ, ਕਿ ਇਹ ਜ਼ਿਆਦਾ ਅੱਛੇ ਨਹੀਂ ਰਹਿੰਦੇ। ਕਿਉਂਕਿ ਇੱਕ ਤਾਂ ਬੱਚਿਆਂ ਦੀ- ਆੱਖਾਂ ਤੇ ਬਹੁਤ ਅਸਰ ਪੈਂਦਾ ਫੋਨ ਦੇ ਵਿੱਚ। ਗੇਮਸ ਖੇਲਣ ਨਾਲ, ਹਨਾ। ਤੇ ਅਸੀਂ ਜਿਹੜੇ ਆਊਟਡੋਰ ਗੇਮਸ ਜਦੋਂ ਪਹਿਲੇ ਦੇ ਟਾਈਮ ਤੇ ਕਿ, ਹੁਣ ਦੇ ਟਾਈਮ ਤੇ ਵੀ ਦੇਖੋ। ਇੱਕ ਤਾਂ ਬੈਟਬੋਲ ਹੁੰਦਾ, ਬੱਚਿਆਂ ਦਾ ਫੇਮਸ ਹੈਗਾ ਔਰ ਵੈਸੇ ਵੀ। ਪੂਰੇ ਇੰਡੀਆ ਦਾ ਬਹੁਤ ਹੀ, ਫੇਮਸ ਗੇਮ ਹੈਗੀ ਜਿਹੜੇ ਮਤਲਬ ਕਿ ਕ੍ਰਿਕਟ ਦੇ ਦੀਵਾਨੇ ਹੈਗੇ ਨੇ ਬੰਦੇ।
ਹਾਂਜੀ।
ਹਾਂਜੀ। ਤੇ ਉਹ ਬੈਟਬੋਲ ਵੀ, ਬੱਚਿਆਂ ਨੂੰ ਬਹੁਤ ਪਸੰਦ ਹੈਗਾ। ਵੀ ਅੱਜ ਕੱਲ ਤੇ ਇਸ ਤਰਾਂ ਦੀ ਕਿੱਟ ਵੀ ਆਉਣ ਲੱਗ ਗਈ ਨੇ। ਬੈਟਬੋਲ ਦੀ ਕਿ ਬੱਚੇ ਇੱਕ ਜਗਾ ਤੇ ਬੋਲ ਸਟੈਂਡ ਆਉਂਦੀ ਹੈ ਕਿ, ਬੱਚਾ ਬੈਟ ਮਾਰਦਾ ਤੇ ਬੋਲ ਪਰੇ ਨਹੀਂ ਜਾਂਦੀ। ਵਾਪਸ ਹੀ, ਉੱਥੇ ਲੱਗ ਜਾਂਦੀ ਹੈ, ਹਨਾ। ਤੇ ਉਹ ਹਾਂਜੀ- ਹਾਂਜੀ ਉਹ ਬੱਚਿਆਂ ਦੀ ਪ੍ਰੈਕਟਿਸ ਵਾਸਤੇ ਹੁੰਦੀ ਹੈ। ਬਾਕੀ ਬਾਹਰ ਬਾਹਰ ਏ ਵਾਲੇ ਗੇਮ ਖੇਡੇ ਜਾਂਦੇ ਨੇ। ਜਿੱਦਾਂ ਬੈਟ- ਬੋਲ ਹੋ ਗਿਆ, ਬੈਡਮਿੰਟਨ ਹੋ ਗਿਆ। ਜਿਹਨੂੰ ਾਬੀ ਚ ਅਸੀਂ ਚਿੜੀ ਛਿੱਕਾ ਕਹਿੰਦੇ ਹੁੰਦੇ ਸੀ। ਅਸੀਂ ਚਿੜੀ ਛਿੱਕਾ ਬਹੁਤ ਖੇਡੇ ਆ। ਉਹਦਾ ਬਹੁਤ ਇੰਜੋਏ ਹੁੰਦਾ ਤੇ, ਸਰੀਰ ਵਾਸਤੇ ਹਾਈਟ ਵਾਸਤੇ ਬਹੁਤ ਅੱਛਾ ਹੁੰਦਾ। ਕਿਉਂਕਿ ਜਿੱਦਾਂ ਆਪਾਂ ਹੱਥ ਉੱਚਾ ਕਰ- ਕਰ ਕੇ ਆਪਾਂ ਸ਼ਟਲ ਮਾਰਨੇ ਹਾਂ, ਨਾ। ਬੈਡਮਿੰਟਨ ਵਿੱਚ, ਕੋਕ ਮਾਰਨੇ ਆ।
ਅਸੀਂ ਜਿਵੇਂ ਹੀ। ਹੱਥ, ਹੱਥ ਉਚੇ ਕਰ- ਕਰ ਕੇ ਮਾਰਨੇ ਆ। ਤੇ ਸਾਡੇ ਸਰੀਰ ਦੀ ਗਰੋਥ ਵਾਸਤੇ, ਤੇ ਸਾਡੀ ਬਾਹਵਾਂ ਦੀ। ਇੱਕ ਕਿਸਮ ਦੀ ਐਕਸਰਸਾਈਜ਼ ਹੋ ਰਹੀ ਹੁੰਦੀ ਹੈ। ਅਸੀਂ ਬਾਹਰ ਕੋਈ ਵੀ ਆਊਟ ਡੋਰ ਗੇਮ ਖੇਲਣੇ ਆ ਨਾ। ਉਹ ਤਾਂ ਸਾਡੇ ਸਰੀਰ ਤੋਂ ਤੇ ਬਹੁਤ ਪ੍ਰਭਾਵ ਪੈਂਦਾ ਵੇ। ਅਸੀਂ ਜਦੋਂ ਬਚਪਨ ਵਿੱਚ, ਅਸੀਂ ਖੋ- ਖੋ। ਹਾਂਜੀ- ਹਾਂਜੀ। ਅਸੀਂ ਬਚਪਨ ਵਿੱਚ, ਖੋ- ਖੋ ਖੇਡਦੇ ਆਉਂਦੇ ਸੀ।
ਜੀ- ਜੀ, ਹਾਂਜੀ ਖੋ- ਖੋ ਖੇਡਦੇ ਸੀ ਕਾਫ਼ੀ।
ਬਹੁਤ ਖੋ- ਖੋ ਖੇਲਦੇ ਸੀ, ਉਹਦੇ ਚ। ਕੀ ਹੁੰਦਾ ਸੀ। ਜਿੱਦਾਂ ਮਤਲਬ ਦਸ ਪਲੇਅਰਸ ਹੈਗੇ ਨੇ। ਕੁੜੀਆਂ ਮੁੰਡੇ ਸਭ ਉਹਦੇ ਵਿੱਚ ਇੱਕ ਬੰਦੇ ਨੇ ਜੇ ਇਸ ਤਰਫ ਮੂੰਹ ਕੀਤਾ ਤੇ, ਦੂਜਾ ਆਪੋਜਿਟ ਬਏਗਾ। ਇਸ ਤਰਾਂ ਇੱਕ ਦੂਜੇ ਤੋਂ ਅੋਪੋਜਿਟ ਕਰਕੇ। ਖੋ- ਖੋ ਦੀ ਪੂਰੀ ਲਾਈਨ ਵਿੱਚ, ਬਹਿੰਦੇ ਹੁੰਦੇ ਸੀ। ਤੇ ਦੋ ਬੰਦੇ, ਇੱਕ ਬੰਦਾ ਭੱਜਦਾ ਹੁੰਦਾ ਸੀ। ਦੂਜਾ ਬੰਦਾ ਉਹਨੂੰ ਫੜਦਾ ਹੁੰਦਾ ਸੀ। ਫੇਰ ਜਿਹੜਾ ਬੰਦਾ ਥੱਕ ਜਾਂਦਾ ਸੀ ਨਾ, ਉਹ ਕਿਸੇ ਨੂੰ ਵੀ ਇੱਕ ਮਤਲਬ ਮਤਲਬ ਹੱਥ ਨੂੰ ਟੱਚ ਕਰਕੇ, ਉਹਦੀ ਕਮਰ ਵੱਲ ਧੱਕਾ ਦਿੰਦਾ ਸੀ ਕਿ ਖੋ ਬਾਈ ਹੁਣ ਤੁਸੀਂ ਭੱਜਣਾ ਵ ਬ ਮੈਂ ਬਹਿ ਗਿਆ ਉਹਦੀ ਜਗ੍ਹਾ ਤੇ ਉਹ ਬਹਿ ਜਾੇਗਾ ਤੇ ਉਹ ਦੂਜਾ ਭੱਜੇਗਾ ਇਹ ਖੋ ਖੋ ਵਾਲਾ ਗੇਮ ਵੀ ਸਰੀਰ ਵਾਸਤੇ ਬਹੁਤ ਅੱਛਾ ਸੀ ਮਤਲਬ ਕਿ ਬੱਚੇ ਬੜੇ ਤੰਦਰੁਸਤ ਸਨ ਤੁਸੀਂ ਵੇਖਣਾ ਪਹਿਲੇ ਦੇ ਬੱਚਿਆਂ ਨੂੰ ਕੋਈ ਰੋਗ ਨ ਲੱਗਦੇ ਸੀ ਅੱਜ ਕੱਲ੍ਹ ਸਾਰੇ ਬੱਚਿਆਂ ਨੂੰ ਕਿਸੇ ਨੂੰ ਲੀਵਰ ਵਿੱਚ ਪ੍ਰੋਬਲਮ ਕਿਸੇ ਨੂੰ ਛੋਟੇ ਛੋਟੇ ਬੱਚਿਆਂ ਨੂੰ ਥਾਈਰਾਇਡ ਛੋਟੇ ਛੋਟੇ ਬੱਚੇ ਨੂੰ ਸ਼ੂਗਰ ਹੈ ਸਾਰਾ ਕੁਛ ਬੱਚਿਆਂ ਦੀ ਐਕਟੀਵਿਟੀ ਘੱਟ ਹੋਣ ਕਰਕੇ ਹੋਇਆ ਵ ਕਿਉਂਕਿ ਬੱਚੇ ਬਾਹਰ ਜੋ ਖੇਲਦੇ ਸੀ ਨਾ ਆਊਟਡੋਰ ਜੋ ਗੇਮਸ ਹੁੰਦੇ ਸੀ ਉਹਦੇ ਨਾਲ ਬ ਬੱਚਿਆਂ ਦੀ ਐਕਟੀਵਿਟੀ ਬਹੁਤ ਅੱਛੀ ਹੁੰਦੀ ਸੀ ਐਕਟੀਵਿਟੀ ਬਹੁਤ ਅੱਛੀ ਹੋਣ ਨਾਲ ਉਹ ਬੱਚਿਆਂ ਨੂੰ ਭੁੱਖ ਅੱਛੀ ਲੱਗਦੀ ਸੀ ਤੇ ਉਹ ਸਾਦੀ ਰੋਟੀ ਟੀ ਵੀ ਖਾਂਦੇ ਸੀ ਉਹਨਾਂ ਨੂੰ ਡਾਇਜੈਸਟ ਹੁੰਦੀ ਸੀ ਵਧੀਆ ਲੱਗਦਾ ਸੀ ਅੱਜ ਕੱਲ੍ਹ ਬੱਚਿਆਂ ਦਾ ਖਾਣ ਪੀਣ ਵੀ ਗਲਤ ਏ ਤੇ ਉਹ ਖੇਲਦੇ ਨੀ ਹੈਗੇ ਬਾਹਰ
ਹੈਲੋ ਭੈਣ ਜੀ ਮੈਂ ਕੀ ਕਹਿ ਰਹੀ ਸੀ ਕਿ ਤੁਹਾਡੀ ਆਵਾਜ਼ ਨਹੀਂ ਆ ਰਹੀ ਕਾਫੀ ਜ਼ਿਆਦਾ ਨੈਟਵਰਕ ਇਸ਼ੂ ਲੱਗਦੇ ਪਏ ਨੇ
ਅੱਛਾ ਮੈਂ ਤੇ ਬਾਹਰ ਹੀ ਹੈਗੀ ਹਾਂ ਮਤਲਬ ਨੈਟਵਰਕ ਏਰੀਏ ਚ ਹੈਗੀ ਹਾਂ
ਅੱਛਾ ਹਾਂਜੀ ਹੁਣ ਠੀਕ ਹੈ ਪਹਿਲੇ ਕੱਟ ਰਹੀ ਸੀ ਆਵਾਜ਼ ਬਹੁਤ ਨਾ ਤੁਹਾਡੀ
ਹਾਂਜੀ -ਹਾਂਜੀ ਉਧਰ ਠੀਕ ਆ ਰਹੀ ਆਵਾਜ਼ ਭੈਣਜੀ
ਹਾਂਜੀ -ਹਾਂਜੀ ਹੁਣ ਠੀਕ ਆ ਰਹੀ ਹੈ
ਅੱਛਾ ਤੇ ਮੈਂ ਹਾਂਜੀ ਮੈਂ ਕਿਹਾ ਖੋ ਖੋ ਖੋ ਦੀ ਮੈਂ ਡੈਫੀਨੇਸ਼ਨ ਦੱਸ ਰਹੀ ਸੀ ਤੁਹਾਨੂੰ ਖੋ ਖੋ ਖੋ ਖੋ ਬਹੁਤ ਅੱਛਾ ਰਹਿੰਦਾ ਬੱਚਿਆਂ ਵਾਸਤੇ ਕ੍ਰਿਕਟ ਬਹੁਤ ਅੱਛਾ ਬੈਡਮਿੰਟਨ ਬਹੁਤ ਅੱਛਾ ਰਹਿੰਦਾ ਵੇ ਇੱਕ ਅਸੀਂ -ਅਸੀਂ ਹਾਂਜੀ ਇੱਕ ਗੇਮ ਉਹ ਵੀ ਖੇਲਦੇ ਹੁੰਦੇ ਸੀ ਜਿਹੜਾ ਅ ਪੋਸ਼ੰਪਾ ਬਈ ਪੋਸ਼ੰਪਾ ਤੁਸੀਂ ਫੇਮਸ ਹੋਣਾ ਹਰ ਇੱਕ ਬੱਚੇ ਨੇ ਖੇਡਿਆ ਦਾਵੇ ਉਹ ਦੋ ਬੱਚੇ ਹੱਥ ਫੜ ਲੈਂਦੇ ਨੇ ਤੇ ਦੂਜੇ ਬੱਚੇ ਵਿੱਚੋਂ ਮਤਲਬ ਇਸ ਤਰ੍ਹਾਂ ਸਰ ਨਕਲ ਕਰਕੇ ਨਿਕਲਦੇ ਨੇ ਹਾਂਜੀ -ਹਾਂਜੀ ਐ ਵੀ ਹਾਂਜੀ- ਹਾਂਜੀ ਐ ਬੱਚਿਆਂ ਵਾਸਤੇ ਬੜਾ ਵਧੀਆ ਜੀ ਬੱਚੇ ਖੇਡਣ ਨਾ ਹੋਰ ਬੱਚੇ ਸਾਡੇ ਅੱਜ ਚਲੋ ਉੋ ਗੱਲ ਹੈ ਨਾ ਤੁਸੀਂ ਦੱਸ ਰਹੇ ਹੋ ਇੰਨਡੋਰ ਗੇਮਸ ਇਸ ਕਰਕੇ ਬੈਸਟ ਨੇ ਕਿ ਬਾਹਰ ਦਾ ਮਾਹੌਲ ਠੀਕ ਨਹੀਂ ਹੈਗਾ ਅੱਜ ਕੱਲ੍ਹ ਕ੍ਰਾਈਮ ਬੜਾ ਹੋ ਰਿਹਾ ਵ ਹਨਾ ਕ੍ਰਾਈਮ ਬੜਾ ਹੋ ਰਿਹਾ ਹੈ ਬਟ ਫਿਰ ਵੀ ਅਗਰ ਆਪਾਂ ਆਪਣੀ ਨਿਗਰਾਨੀ ਚ ਬੱਚਿਆਂ ਨੂੰ ਪਾਰਕ ਲੈ ਜਾ ਕੇ ਇਹ ਖੇਡ ਖਿਡਵਾਈਏ ਬੱਚਿਆਂ ਨੂੰ ਖੋ ਖੋ ਹੋ ਗਿਆ ਬੈਡਮਿੰਟਨ ਹੋ ਗਿਆ ਜਾਂ ਫਿਰ ਇਹ ਪੋਸ਼ਣ ਭਾ ਹੋ ਗਿਆ ਹੋਰ ਵੀ ਬਹੁਤ ਸਾਰੀਆਂ ਖੇਡਾਂ ਨੇ ਜਿਹੜੀਆਂ ਆਊਟਡੋਰ ਗੇਮਸ ਚ ਨੇ ਬ ਬੱਚੇ ਖੇਲਦੇ ਨੇ ਨਾ ਤੇ ਬੱਚਿਆਂ ਦੀ ਸ਼ਰੀਰਿਕ ਤੇ ਮਾਨਸਿਕ ਸਥਿਤੀ ਬਹੁਤ ਅੱਛੀ ਹੋ ਜਾਂਦੀ ਹੈ ਐਕਟਿਵ ਬਹੁਤ ਹੋ ਜਾਂਦੇ ਨੇ ਉਹ
ਹਾਂਜੀ ਇਹ ਤੇ ਗੱਲ ਹੈ
ਹਾਂਜੀ
ਕਾਫੀ ਅੱਛੀ ਹੁੰਦੀ ਸੀ ਅੱਜ ਕੱਲ੍ਹ ਤੇ ਦੇਖੋ
ਹਾਂਜੀ ਅੱਜ ਕੱਲ੍ਹ ਬੱਚਿਆਂ ਦੀ ਹਾਈਟ ਘੱਟ ਜਾ ਰਹੀ ਹੈ ਮੋਸਟਲੀ ਹਾਂ ਜੀ ਹਾਂਜੀ ਉਹ ਘੱਟ ਇਸੇ ਕਰਕੇ ਹੈਗੀ ਹੈ ਕਿਉਂਕਿ ਨਾ ਬੱਚੇ ਅੱਜ ਕੱਲ੍ਹ ਸਾਰੇ ਘਰਾਂ ਵਿੱਚ ਫੋਨਾ ਵਿੱਚ ਬੜੇ ਨੇ ਲੈਪਟੋਪ ਵਿਚ ਬੜੇ ਨੇ ਆਈਪੈਡ ਵਿਚ ਬੜੇ ਨੇ ਬੱਚੇ ਬਾਹਰ ਖੇਡ ਕੇ ਹੀ ਨਹੀਂ ਵੇਖਦੇ ਅਗਰ ਉਹ ਬਾਹਰ ਖੇਲਣ ਨਾ ਉਹ ਫੋਨ ਖੇਲਣੇ ਛੱਡ ਦੇਣ ਕਿਉਂਕਿ ਜੋ ਬਾਹਰ ਦਾ ਖੇਡਣ ਦਾ ਇੰਜੋਏ ਹੈਗਾ ਨਾ ਉਹ ਇੰਡੋਰਸ ਵਿੱਚ ਨਹੀਂ ਹੈਗੇ ਇੰਡੋਰਸ ਦੇ ਕੁਛ ਗੇਮਸ ਜਿੱਦਾਂ ਮ ਕਿ ਕੈਰਮ ਬੋਰਡ ਹੋ ਗਿਆ ਜਾਂ ਫਿਰ ਲੂਡੋ ਹੋ ਗਿਆ ਜਾਂ ਫਿਰ ਚੈੱਸ ਹੋ ਗਿਆ ਜੋ ਮਤਲਬ ਆਪਣੀ ਮਾਇੰਡ ਦੀ ਪਾਵਰ ਨੂੰ ਸ਼ਾਰਪ ਕਰਦੇ ਨੇ ਉਹ ਗੇਮ ਅੱਛੇ ਹੈਗੇ ਨੇ ਬੱਚਿਆਂ ਵਾਸਤੇ ਬਟ ਫੇਿਰ ਵੀ ਜਿਹੜੇ ਗੇਮ ਆਊਟਡੋਰਸ ਦੇ ਨੇ ਉਹ ਬੱਚਿਆਂ ਦੀ ਹਾਂਜੀ ਜਿਹੜੇ ਆਊਟਡੋਰਸ ਦੇ ਗੇਮ ਹੈਗੇ ਨੇ ਉਹ ਬੱਚਿਆਂ ਵਾਸਤੇ ਬਹੁਤ ਅੱਛੇ ਹੈਗੇ ਹੂ ਜੀ ਹਾਂਜੀ ਆਵਾਜ਼ ਨਹੀਂ ਆ ਰਹੀ ਹੈਲੋ ਹੈਲੋ ਹਾਂਜੀ ਅੱਜ ਨੈਟਵਰਕ ਇਸ਼ੂ ਲੱਗ ਰਿਹਾ ਹੁਣ ਆ ਰਹੀ ਹੈ ਭੈਣਜੈੀ ਆਵਾਜ਼ ਹੈਲੋ ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਭੈਣ ਜੀ
ਹੈਲੋ
ਆਵਾਜ ਨੀ ਆ ਰੀ ਹੈਲੋ ਹੈਲੌ